ਹਾਂ ਦੀਦੀ।
ਹੂੰ ਹੋ ਗਿਆ ਅੱਛਾ
ਕਾਲ ਤੋਂ ਲੱਗ ਗਈ ਹੈ, ਹਾਂ ਚਾਹ ਪਾਨੀ ਹੋਗਿਆ।
ਹੈਲੋ, ਉਸਮੇ ਜੋ ਹੈਗਾ। ਦਸ ਦਿਖਾਨੇ ਲਗਾ ਹੈ ਟਾਸਕ ਮੈਂਨੇ ਅਭੀ ਕੀਤਾ ਨਾ। ਟਾਸਕ ਦਾ ਨਾ ਹਾਂ-ਹਾਂ।
ਹਾਂ।
ਅ ਚਾਰ ਕਿ ਛੇ ਮੇਰਾ ਹਾਂ, ਚਾਰ ਜਾਂ ਛੇ ਮੇਰਾ ਬਾਕੀ
ਹੂੰ
ਤੁਹਾਡਾ ਵੀ ਦਿਖਾਣ ਲੱਗਾ ਗਿਆ?
ਕਿ ਮੇਰਾ ਕ ਪਾਚ ਤੋਂ ਛੇ ਹੈ ਨਾ।
ਹੂੰ-ਹੂੰ
ਹਾਂ ਮੇ ਜੋ ਦਿਖਾ ਰਿਹਾ ਹੈ, ਬਸ ਦਿਖਾ ਰਿਹਾ ਹੈ। ਮਤਲਬ ਲੱਗ ਰਿਹਾ ਆਗੇ ਕੋਂਟੀਿਨਿਊ ਕਰਨਾ ਪੜੇਗਾ ਤਾਂ ਫਿਰ ਦਸ ਹੀ ਹੁੰਦਾ ਥੇ।
ਹਾਂ ਜਿਵੇਂ ਹੁਣ ਪਹਿਲਾਂ ਸੀਗਾ ਜੀਰੋ ਤੋਂ ਪਾਂਚ ਅਬ ਦਿਖਾ ਰਿਹਾ ਪਾਜ ਤੋਂ ਦਸ, ਹੁਣ ਅਗੇਗਾ ਦੇਖ ਦੇਖੋ, ਜਿਵੇਂ-ਜਿਵੇਂ ਆਪਾਂ ਕਰੀ ਜਾਵਾਂਗੇ, ਮੈਨੂੰ ਲੱਗਦਾ ਉਵੇਂਵੇਂ ਅੱਗੇ-ਅੱਗੇ ਵਧੀ ਜਾਏਗਾ ਪਾਚ ਪਾਚ ਟਾਸਕ
ਹਾਂ, ਲੇਕਿਨ ਇਸ ਕੇ ਬਾਅਦ ਇੱਕ ਬਾਰ ਮੈਮ ਪੁੂਛ ਲੇਨਾ।
ਹਾਂ-ਹਾਂ ਇਹ ਵਾਲੀ ਕੋਲ ਕਰਕੇ ਪੁੱਛਣਾ ਪਊਗਾ, ਵੀ ਹਾਂ ਅਸੀਂ ਹੋਰ ਕਾਲ ਕਰ ਸਕਦੇ ਹਾਂ ਕਿਉਂਕਿ ਆਪਣੀ ਮਤਲਬ, ਤਾਂ ਪੰਜ-ਪੰਜ ਹੋ ਜਾਏਗੀ ਨਾ।
ਹਾਂ-ਹਾਂ, ਪਾਂਚ-ਪਾਂਚ ਹੋ ਗਈ। ਹੂੰ, ਹਾਂ, ਕੱਲ ਮੈਨੂੰ ਇੱਕ ਹੀ ਯਾਦ ਦਾ ਆਉਂਦਾ ਕਿ, ਮੈਂ ਇਹਨੂੰ ਇੱਕ ਹੀ ਕਾਲ ਕਰ ਕਰ ਰਿਹਾ ਸੀ ਤੁਹਾਡੇ ਨਾਲ ਫਿਰ ਦੂਜੇ ਕਾਲ ਕਾ, ਮੁਝੇ ਯਾਦ ਹੀ ਨਹੀਂ ਥਾ ਹਾਂ। ਮੁਝੇ ਵਹੀ ਰਾਤ ਵਾਲਾ ਇੱਕ ਹੀ ਕਾਲ ਹਾਂ, ਸ਼ਾਮ ਵਾਲਾ ਮੁਝੇ ਆਪਣਾ ਨਹੀਂ ਯਾਦ ਥਾ ਤੁਹਾ ਦੇ ਨਾਲ ਜੋ ਦਸ-ਦਸ ਵਜੇ ਰਾਤ ਕੋ ਮੈਂ ਕਾਲ ਕੀਤਾ ਸੀ। ਬੋ ਵਾਲਾ ਹੀ ਬਸ ਮੈਨੁੰ ਵੀ ਯਾਦ ਹੈ ਹਾਂ। ਤੁਮ ਮੁਝੇ ਲਗਾ ਕਿ, ਮੇਰਾ ਦੋ ਹੀ ਤੀਨ ਹੁਆ ਹੈ।
ਤੇਇਸ ਮਹੀਨੇ ਹੈ ਇਸ ਐਚ ਹੂੰ।
ਹਾਂ ਮੇਰਾ ਪੂਰਾ ਪੰਚ, ਕੰਮਪਲੀਟ ਹੋ ਜਾਏੇ ਦੇਖੋ।
ਹਾਂ, ਤੇ ਤਾਂਹੀ ਤੂੰ ਅੱਗੇ, ਟਾਸਕ ਆਣ ਲੱਗ ਰਿਹਾ ਨਾ।
ਹੂੰ।
ਹੂੰ, ਸਾਰਾ ਨੂੰ ਦੇੈ ਕੇ ਜਾਣਾ। ਹੂੰ। ਹਾਂਜੀ।
ਉਨਕੇ ਕੇ ਬੱਚੇ ਉੱਠ ਗਏ ਸੋ ਕੇ?
ਰੋਰ ਬੱਚੇ ਉੱਠ ਗਏ, ਅਬ ਰੌਲਾ ਪੋਨ ਤੇ ਈ ਐ।
ਹੂੰ-ਹੂੰ।
ਹੂੰ, ਅਬ ਜਿੰਨਾ ਟਾਈਮ ਸੁਤੇ ਸੀ, ਓਨਾ ਟਾਈਮ ਸ਼ਾਂਤੀ ਸੀ।
ਹੂੰ।
ਹੁਣ ਨੀ ਹੁਣ ਤਾਂ ਬਸ ਇਹਨਾਂ ਦਾ ਰੌਲਾ ਚੱਲੇਗਾ।
ਸਹੀ ਐ ਗਈ ਹੋਣੀ ਏ ਚੱਲੋ। ਦਿਨੇ ਇੱਕ-ਦੋ ਘੰਟੇ ਵੀ ਸੁੱਤ ਜਾਂਦੇ ਆ ਤਾਂ ਫੇਰ
ਹਾਂ, ਬਸ ਉਹੀ ਹੈ, ਕਿ ਵੀ ਥੋੜਾ ਚਿਰ ਸੋ ਜਾਂਦੇ ਨੇ ਨਾ ਰੈਸਟ ਮਿਲ ਜਾਂਦੀ ਹੈਗੀ, ਆਪ ਨੂੰ ਵੀ ਮਿਲ ਜਾਂਦੀ ਹੈ, ਇਹਨਾਂ ਨੂੰ ਵੀ
ਥੈਂਕਯੂ ਫੋਨ ਲਈ। ਇਹਨਾਂ ਨੂੰ ਤਾਂ ਮਿਲੇ ਨਾ ਮਿਲੇ ਆਪਣੇ ਨੂੰ ਮਿਲ ਜਾਂਦੀ ਹੈ।
ਹਾਂ, ਆਪਾਂ- ਆਪਾਂ ਨੂੰ ਮਿਲ ਜਾਂਦੀ ਹੈਗੀ।
ਹੂ ਹੂ ਹੂ
ਬਹੁਤ ਖ਼ਰਾਬ ਹੈ ਯੇ, ਅੱਜ ਕੱਲ੍ਹ ਵਾਲੀ ਜਨ, ਜਿਹੜੀ ਪੀੜੀ ਹੈ ਨਾ ਕਿ ਉਹ ਤਾਂ ਦੀਤੀ ਬਹੁਤ ਹੀ ਜ਼ਿਆਦਾ ਖ਼ਰਾਬ ਹੈ, ਮੈਨੂੰ ਲੱਗਦਾ ਆਪਣੇ ਦਾ ਟਾਈਮ ਇੰਨਾ ਪਤਾਂ ਨੀ ਸੀ, ਆਪਾਂ ਇੰਨਾ ਕਰਦੇ ਸੀਗੇ, ਇਹ ਤਾਂ ਗੱਲ ਹੀ ਨਹੀਂ ਸੁਣਦੇ ਹੈਗੇ।
ਹਾਂ, ਵਹੀ ਜਾਂ ਤਾਂ ਫਿਰ ਮੋਬਾਈਲ ਦੋ ਜਾਂ ਟਿ ਵੀ ਦੇਯੋ।
ਹਾਂ, ਮੋਬਾਇਲ ਦੇਤਾ ਤਾਂ ਸਹੀ ਹੈ ਬੈਠ ਜਾਣਗੇ ਨਹੀਂ ਤਾਂ ਟੀ ਵੀ ਵਗੈਰਾ ਲਗਾ ਤਾ ਤਾਂ ਫਿਰ ਵੀ ਨੀ ਬਹਿੰਦੇ ਫਿਰਰ ਵੀ ਚੌੜ ਕਰੀ ਜਾਣੀ ਇਹਨਾਂ ਨੇ
ਹੂੰ-ਹੂੰ-ਹੂੰ, ਹਮ ਲੋਕ ਜਬ ਛੋਟੇ ਠੇ ਹੁੰਦੇ ਤਬ ਢੇਰ ਸਾਰੇ ਭਾਈ ਬਹਿਣ ਵੀ ਹੁੰਦੇ ਹੈ ਅਬ ਇੱਕ ਜਾਂ ਦੋ ਭਾਈ ਬਹਿਨ ਨੇ ਫਿਰ ਦੀ ਲੜਾਈ-ਵਿਆਈ ਹੋਨਦੀ ਹੈ, ਲੋਕ ਖੇਡਦੇ ਹੀ ਨੇ ਸਾਥ ਮੇ ਹਮ ਲੋਕ ਕੀ ਟਾਈਮ ਕਹਾ ਇਤ ਵੀ ਮੋਬਾਈਲ ਹੁੰਦਾ ਨ ਵੈਸੇ ਹਮ ਭਾਈ-ਬਹਿਨ ਕੇ ਸਾਥ ਹੀ ਖੇਲਨਾ ਸਾਰਾ ਟਾਈਮ।
ਪਹਿਲਾਂ ਦੀਦੀ ਐਵੇਂ ਹੀ ਸਾਰੇ ਇਕੱਠੇ ਹੋ ਕੇ ਖੇਡਦੇ ਸੀਗੇ ਹੁਣ ਅੱਜ-ਕੱਲ੍ਹ ਦਾ ਹੈਗਾ ਸਾਰੇ ਮੋਬਾਇਲਾਂ ਦੇ ਵਿੱਚ ਬੜੇ ਬੈਠੇ ਹੈਗੇ ਬੱਚੇ ਹੈਗਾ ਮੋਬਾਇਲ ਚੱਲ ਪਏ ਫੋਨ ਚ
ਤੇ ਤੋਵੀ ਸਭ ਮੋਬਾਈਲ ਵਿੱਚ ਹੀ ਉਸਮੇ ਗੁੰਮ ਰਹਿੰਦੇ। ਕੋਈ ਖੇਲ ਹਾਂ, ਕੋਈ ਖੇਲਣਾ ਚਾਹੁੰਦਾ ਹੀ ਨਹੀਂ ਹੈ, ਅੱਜ ਕੱਲ ਤੇ
ਅੱਜ ਕੱਲ੍ਹ ਬੱਚੇ ਵੱਡੇ ਸਭ ਐਵੇਂ ਹੀ ਹੈ, ਕਿ ਕੋਈ ਵੀ ਹੈਗਾ ਮੋਬਾਇਲ ਅਨੂ ਲੈ ਕੇ ਬੈਠੂਗਾ ਗ ਨਾਲ, ਨਾਲੇ ਗੱਲ ਕਰੀ ਜਾਏ ਦਾ, ਨਾਲੇ ਮੋਬਾਇਲ ਦੇਖੇਗਾ।
ਹਾਂ, ਯਹਾਂ ਸੇ ਕਹੇਂਗੇ ਚਲੋ ਮਮਾ। ਘੁੰਮਣੇੇ, ਜਬ ਘੁੰਮੇਨੇ ਲੇ ਕੇ ਜਾਓ, ਤੋ ਵਹਾਂ ਭੀ ਮੋਬਾਈਲ ਲੇ ਕੇ ਹੀ ਬੈਠ ਜਾਣਦੇ ਹੈ। ਕੋਈ ਮਤਲਬ ਹੀ ਨਹੀਂ ਹੈਗਾ ਸੀ, ਇਨ ਲੋਗੋ ਕੇ ਘੁੰਮਨੇ ਕਾ।
ਹੂ
ਬਮ ਬਾਈਲ ਦੇ ਦੋ, ਹਾਂ ਹੋਰ ਕਯਾ। ਪਹਿਲਾਂ ਹਮੇ ਘੁੰਮਣੇ ਕਾ ਪੂਰਾ ਮਜ਼ਾ ਲੇਨੇ ਦੇ, ਹੈਨਾ ਅਬ ਤੋ ਬਸ ਯੇ ਲੋਗ ਮੋਬਾਈਲ ਕਾ ਹੀ ਮਜ਼ਾ ਲੇਤੇ ਹੈਂ। ਘੁੰਮਨ ਵਾਸਤੇ ਕੋਈ ਮਤਲਬ ਨਹੀਂ ਐ, ਮੋਬਾਈਲ ਮਿਲ ਜਾਏ ਬਸ।
ਬਿਲਕੁਲ ਹੂ ਹੂ ਅੱਜ ਕੱਲ ਟਾਈਮ ਨੀ ਹੈ, ਦੀਦੀ ਬਸ ਸਾਰਾ ਸਿਸਟਮ ਸਿਸਟਮ ਈ ਮੋਬਾਇਲਾਂ ਦਾ ਹੋ ਗਿਆ ਹੈਗਾ, ਖ਼ਰਾਬ ਹੋ ਗਿਆ ਸਾਰਾ ਸਿਸਟਮ, ਮੋਬਾਇਲਾਂ ਦਾ
ਵਹੀ ਨਾ, ਜਿਤਨਾ ਆਪਾਂ ਨਾ ਹੁਣ ਆਦਤ ਨਹੀਂ ਹੈ, ਉਸ ਸੇ ਜ਼ਿਆਦਾ ਇਹੀ ਇਹਨਾਂ ਨੂੰ ਆਦਤ ਲੱਗ ਆ ਨਾ, ਮੋਬਾਈਲ ਦੀ, ਬਿਨਾਂ ਮੋਬਾਈਲ ਮੋਬਾਈਲ ਦੇਖ ਕੇ ਖਾਣਾ ਨਹੀਂ ਖਾਂਦੇ ਹੈ, ਹਾਂ। ਕੋਈ ਕੰਮ ਹੀ ਨਹੀਂ ਹੁੰਦਾ ਐ, ਬਿਨਾਂ ਮੋਬਾਇਲ ਦੇਖਣ
ਆ ਆ ਹੁਣ ਮੇਰੇ ਬੱਚੇ ਹੈਗੇ, ਮੇਰੇ ਬੱਚੇ ਹੈਗਾ, ਮੈਨੂੰ, ਇਹਨਾਂ ਨੂੰ ਪਤਾ ਵੀ ਮੰਮਾ ਫੋਨ ਨੀ ਦੇਵੇਗੀ। ਮੇਰੇ ਤੋਂ ਨੀ ਮੰਗਦੇ ਇਹ, ਕਿਉਂਕਿ ਮੈਂ ਇਹਨਾਂ ਨੂੰ ਪਹਿਲਾਂ ਤੋਂ ਹੀ ਉਹ ਡਰ ਰੱਖਿਆ, ਤੇ ਸ਼ਾਮ ਨੂੰ ਇਹਨਾਂ ਦੇ ਪਾਪਾ ਆ ਕੇ ਬੈਠਦੇ ਵੀ ਨਹੀਂ ਗ ਬੈਠਣੇ ਹੀ ਨਹੀਂ ਦਿੰਦੇ ਹੈਗੇ, ਪਹਿਲਾਂ ਹੀ ਆਖਣਗੇ। ਫੋਨ ਦੇ ਦਿਓ, ਉਹ ਹੁਣ ਦੇ ਹੋਰ ਕੋਈ ਕੰਮ ਹੀ ਨੀ, ਕੋਈ ਪਾਣੀ ਵਗੈਰਾ ਤਾਂ ਦੇ ਦੋਗਾ ਮੈਨੂੰ ਕੁੱਛ ਲੋਕ ਆਉਂਦੇ ਸਾਰ ਪਹਿਲਾਂ ਫੋਨ ਦੇ ਦੋ, ਮੈਂ ਕਿਹਾ ਤੁਹਾਡਾ ਹੀ ਸੁਭਾਅ ਪਾਇਆ ਹੋਇਆ। ਕੇ ਤੇਰੇ ਤੋਂ ਨੀ ਮੰਗਦੇ ਹੈਗੇ, ਮੈਂ ਕਿਹਾ ਇਹਨਾਂ ਨੂੰ ਪਤਾ ਵੀ ਮੰਮਾ ਨਹੀਂ ਦਿੰਦੀ ਹੈਗੀ। ਮੈਂ ਕਿਹਾ, ਮੇਰੇ ਕੋਲ ਸਾਰਾ ਦਿਨ ਰਹਿ ਸਾਡੇ ਅਗੇ ਫੋਨ ਦਾ ਨਾਂ ਹੀ ਨਹੀਂ ਲੈਂਦੇ ਹੈਗੇ, ਤੁਹਾਡੇ ਆਉਂਦੇ ਹੀ, ਮੈਂ ਕਿਹਾ ਤੁਹਾਡੇ ਕੋਲੋਂ ਫੋਨ ਮੰਗਣ ਲੱਗ ਦੇ ਆਂਦੇ ਹੈਗੇ, ਉਹਨਾਂ ਨੂੰ ਪਤਾ ਕਿ ਪਾਪ
ਹੂ ਹੂ, ਹੂ ਹੂ ਮੇਰੇ ਬੱਚਾ ਵਿੱਚ ਵੀ ਖਾਣੇ ਬੈਹਦਾ ਹੈ, ਫਿਰ ਫੋਨ ਉਸ ਕੋ ਚਾਹੀਦਾ ਹੈ। ਔਰ ਯਹਾਂ ਭੀ, ਮੈਂ ਭੀ ਦੇਖ ਔ ਦੇਖ ਲੋ ਜਾਂ ਫੋਨ, ਟੀਵੀ ਵਿੱਚ ਔ ਨਹੀਂ, ਸਮਾਰਟ ਟੀਵੀ ਨਹੀਂ ਹੈਗਾ ਸੀ। ਇਸ ਲਿਏ ਦੇਣਾ ਪੜਤਾ ਹੈ ਔਰ ਵਹਾਂ ਪੇ ਜਾਤੀ ਹੂੰ ਤੋ ਫਿਰ ਵਹਾਂ ਨਹੀਂ ਦੇਤੀ ਹੂੰ ਫੋਨ। ਵਹਾਂ ਆਪਣਾ ਟੀਵੀ ਦੇਖੋ ਖਾਣਾ ਖਾਓ ਫਿਰ ਟੀਵੀ ਦੇਖੋ। ਟੀਵੀ ਹਾਂ ਟੀਵੀ ਉਤਨਾ ਨਹੀਂ ਨੁਕਸਾਨ ਕਰਦੇ ਹੈ ਨਾ। ਦੂਰ ਸ ਦੇਖਤੇ ਹੈ ਉਤਨਾ ਆਂਖ ਵਿੱਚ ਜ਼ੋਰ ਨੀ ਪੜਦੇ ਹੈ। ਮੋਬਾਈਲ ਚ ਯਾਦ ਨੂੰ ਸਬ ਹੁੰਦਾ ਐ।
ਮੋਬਾਇਲ ਦਾ ਜ਼ਿਆਦਾ ਹੋ ਜਾਂਦਾ ਦੀਦੀ।
ਹੂ
ਹੂ
ਇੱਕ ਤੋਂ ਛੋਟੇ ਬੱਚੇ ਹੈਂ, ਕੁਝ ਵੀ ਬੜੇ ਬੱਚੇ ਆਪਣਾ ਉਸ ਮੇਂ ਰੀਲ ਸਕਰੋਲ ਕਰਦੇ ਰਹਿੰਦੇ ਹੈ। ਪਤਾ ਕੁੱਝ ਵੀ ਨਹੀਂ ਹੁੰਦਾ, ਕਿ ਪਿਆਰ ਹੈ, ਬਸ ਰੀਲ ਸਕ੍ਰਾਲ ਹੁੰਦਾ ਹੈ, ਬਸ। ਉਪਰ ਐਸੇ ਸਰਕਾਂਦੇ ਰਹਿਤੇ ਹੈ ਬਸ।
ਹਾਂ ਹਾਂ ਸ਼ੋਟ ਵੀਡੀਓਜ਼ ਹੈਗਾ, ਉਹ ਸਾਰੀ ਬੱਸ ਵੇਖਦੇ ਰਹਿੰਦੇ ਹੈਗੇ। ਸਾਡੇ ਤੇ ਜਾਂ ਤਾਂ ਬਸ ਉਹ ਸ਼ੋਰਟ ਵੀਡੀਓ ਦੇਖਦੇ ਹੈਗੇ ਜਾਂ ਬਸ ਉਹ ਇੱਕ ਹੀ ਗੀਤ ਲਗਾ ਲੈਂਦੇ ਫੇਰ ਉਹ। ਤੇ ਨੱਚਦੇ ਹੈਗੇ ਚੁੰਨੀ ਵਾਲਾ ਪਰਫਿਊਮ ਵਾਲਾ ਹੈਗਾ ਨਾਲ ਆਂਦਯਾ ਨਾਲ ਨੱਚਦੇ ਹੈਗੇ ਹਾਸੀ ਵੀ ਆਉਂਦੀ ਹੈਗੀ ਕਿਵੇਂ ਨੱਚਦੇ ਆ।
ਬਹੁਤ ਸ਼ਰਾਰਤੀ ਹੈ ਅੱਜ ਕੱਲ੍ਹ ਵਾਲੇ ਬੱਚੇ ਕਹਿਨਾ ਕੀ ਹੈ ਜੀ।
ਆਪਣੇ ਟਾਈਮ ਫੋਨ ਵਗੈਰਾ ਹੁੰਦਾ ਨੀ ਸੀ ਨਾ ਤੇ ਤਾਂ ਕਰਕੇ ਆਪਾਂ ਖੇਲਦੇ ਸੀਗੇ ਵਧੀਆ। ਤੇ ਅੱਜ ਕੱਲ੍ਹ ਆਲੇ ਇਹ ਹੈ ਹੁਣ ਫੋਨ ਹੈ ਬਸ ਫੋਨ ਦੇਦੋ ਖੇਡਣ ਦੀ ਲੋੜ ਹੀ ਨਹੀਂ ਪੈਂਦੀ ਇਹਨਾਂ ਨੂੰ।
ਜੇ ਹੁਣ ਇਹੀ ਆਪਾਂ ਹਾਂ ਜੇ ਇਹੀ ਆ ਆਪਾਂ ਇਹਨਾਂ ਨੂੰ ਫੋਨ ਵਗੈਰਾ ਨਾ ਦੇਈਏ ਨਾ ਤੇ ਏਹੀ ਬੱਚੇ ਖੇਡ ਲੈਣਗੇ।
ਲੇਕਿਨ ਸਾਰੇ ਬੱਚੇ ਨੂੰ ਇਹੀ ਹਾਲ ਹੈ ਨਾ। ਇੱਕ ਨੂੰ ਨਹੀਂ ਦੋਗੇ ਫਿਰ ਦੂਜੇ ਨਾ
ਕੁਛ ਲੋਕ ਆ ਸਾਰੇ ਹੀ ਇੱਦਾਂ ਬੋਲਦੇ ਹੈ ਕਿ ਸਾਡਾ ਬੱਚਾ ਵੀ ਇਹ ਖਾਣਾ ਖਾਂਦਾ ਫੋਨ ਦੇਖ ਕੇ। ਕੀ ਖਾਂਦਾ?
ਸਿਸਟਮ ਹੀ ਐਵੇਂ ਦਾ ਬਣਿਆ ਹੋਯਾ ਹੈਗਾ ਸਾਰਿਆਂ ਦਾ ਈ।
ਹੁਣ ਇਸ ਤੋਂ ਅੱਗੇ ਦੇਖਦੇ ਆ ਕੀ ਬਣਦਾ ਹੈਗਾ? ਮੈਂ ਮੈਡਮ ਦੀ ਵੀਡੀਓ ਦੁਬਾਰੇ ਦੇਖੇਗਾ ਉਹ। ਜਿਦੇ ਵਿੱਚ ਉਹਨਾਂ ਨੇ ਰਾਤ ਕੱਲ ਵੀਡੀਓ ਬਣਾ ਕੇ ਭੇਜੀ ਸੀਗੀ ਹਾਂ ਏਵੇਂ ਕਰਕੇ ਤੁਸੀਂ ਦੇਖੀ ਕੇ?
ਨਹੀਂ ਸ਼ਾਇਦ ਨਹੀਂ ਦੇਖੀ ਅਭੀ। ਬੱਚੇ ਨੇ ਲੇ ਲਿਆ ਖਾਣਾ ਖਾ ਰਹਾ ਥਾ ਉਸਨੇ ਫੌਨ ਲੇ ਲਿਆ।
ਚਲੋ ਕਾਲ ਕਰਕੇ ਪੂਛ ਲੇਨਾ ਬਾਕੀ ਦੇਖ ਲੂੰਗੀ ਮੈਂ ਵੀਡੀਓ ਦੇਖਤੀ ਹੂੰ।
ਹਾਂ ਹਾਂ ਉਹਦੇ ਵਿੱਚ ਪੇਮੈਂਟ ਦਾ। ਪ੍ਰੋਸੈਸ ਹੈਗਾ ਉਹ ਕਹਿੰਦੇ ਦੋ ਤਿੰਨ ਦਿਨਾਂ ਬਾਅਦ ਹੀ ਦਿਖੇਗਾ।
ਹਮ ਅਭੀ ਤੋ ਮੈਨੇ ਫਿੱਲ ਵੀ ਨਹੀਂ ਕੀਤਾ।
ਨਹੀਂ ਨਹੀਂ ਉਹ ਕਹਿੰਦੇ ਸੀਗੇ ਦੋ, ਦੋ ਦਿੳ ਦੋ ਦਿਨਾਂ ਦੋ -ਤਿੰਨ ਦਿਨਾਂ ਬਾਅਦ ਇਹਨਾਂ ਦੇਖਦੇ ਰਹੇ ਹੋ ਵੀ ਉਹ ਇਹ ਆਪ ਗਰੀਨ ਹੋਜੂਗਾ ਉੱਥੋਂ ਗੱਲ ਲਿਖਣਾ ਆਜੂਗਾ ਸ਼ੋਅ ਹੋਣ ਲੱਗ ਜਾਉਗਾ।
ਹਮ
ਹਮ ਤੇ ਉਹ ਦੀਦੀ ਤਾਂ ਨਾਲ -ਨਾਲ। ਉਹਨਾਂ ਕੋਲ ਤਾਂ ਟ੍ਰਾਂਸਕ੍ਰਿਪਸ਼ਨ ਵਾਲਾ ਵੀ ਕੰਮ ਚੱਲੀ ਜਾ ਰਿਹਾ ਨਾ ਜਿਵੇਂ ਤਾਂ ਪਹਿਲਾਂ ਤੂੰ ਕਰ ਰਹੇ ਹੈ ਕਿ ਤਾਂਗ
ਅੱਛਾ ਟ੍ਰਾਂਸਕ੍ਰਿਪਸ਼ਨ ਵੀ ਸ਼ੁਰੂ ਹੋ ਗਿਆ ਹੈ ਟਾਸ੍ਕ ਆਨੇ ਲੱਗ ਗਏ ਹੈ ਕਯਾ?
ਨਹੀਂ ਆਪਣਾ ਨੀ ਆਯਾ ਹੈਗਾ ਆਪਾਂ ਤਾਂ ਹਜੇ ਨਿਊ ਮੈਂਬਰ ਹੈਗੇ ਜਿਹੜੇ ਪੁਰਾਣੇ ਮੈਂਬਰ ਹੈ ਉਨਾਂ ਦਾ ਹੋਈ ਆ ਰਿਹਾ।
ਅੱਛਾ। ਟ੍ਰਾਂਸਕ੍ਰਿਪਸ਼ਨ ਤੋਂ ਮੈਂ ਲੇਲੁ। ਹਾਂ ਮੈਂ ਨਹੀਂ ਕਰ ਪਾਊਂਗੀ।
ਹੋਰ ਕਿਸੇ ਤੋਂ ਕਰਵਾ ਲੈਣਾ ਦੀਦੀ।
ਹਾਂ ਇੱਕ ਦੋ ਦਿਨ ਮੈਂ ਆ ਗਿਆ ਤੋ ਠੀਕ ਹੈ ਉਸਕੇ ਬਾਅਦ ਫਿਰ ਦੀਦੀ ਚਲੀ ਜਾਊਂਗੀ ਯਾਰ।
ਹਮ ਨਹੀਂ ਤਾਂ ਫੇਰ ਚੈਟ ਜੀ ਪੀ ਟੀ ਤੇ ਮਾਰ ਲੈਣਾ ਸਰਚ।
ਉਹ ਤਾਂ ਸਾਰਾ ਕੁਛ ਹੀ ਦੱਸ ਦੇਗੀ। ਪੰਜਾਬੀ ਸਾਰੀ ਲੈਂਗਵੇਜ।
ਹਾਂ ਉਹ ਤਾਂ ਹੈ ਹੀ ਲੇਕਿਨ ਇਸਮੇਂ ਦੇਖ ਕੇ ਪਤਾ ਨਹੀਂ ਕੈਸੇ ਲਿਖਣੇ ਵਾਲਾ ਕਿਆ ਸੀ
ਹਾਂ ਇਹਦੇ ਵਿੱਚ ਤਾਂ ਹੈ ਨੀ ਇਹਦੇ ਵਿੱਚ ਕਹਿ ਭੈਵੇਂ ਰਹੇ ਆ ਵੀ ਜਿਵੇਂ ਜਿਹੜਾ ਸ਼ਬਦ ਗਲਤ ਹੈਗਾ ਬੀ ਜਿਵੇਂ ਉਹ ਉਵੇਂ ਜਿਹੜੇ ਹਿਸਾਬ ਤੇ ਬੋਲਦਾ ਉਹਵੇਂ ਲਿਖਣਾ ਹੈਗਾ ਹਨੇਰ ਨੇਰੇ ਜਦਰ ਚਲੋ ਹਾਂ
ਉਹ ਨਿਸ਼ਾਨ ਲਗਾਉਂਦੇ ਮਤਲਬ ਯ ਫੁਲ ਸਟੋਪ ਵਗੈਰਾ ਲਗਾਣੇ ਕਿ ਨਹੀਂ ਲਗਾਦੇ
ਇਹਦੇ ਵਿੱਚ ਹਜੇ ਤੱਕ ਆਪਾਂ ਨੂੰ ਥੋੜ੍ਹੀ ਜਿਹੀ ਹੋ ਡਿਟੇਲ ਦੇ ਦਿੰਦੇ ਨਾ ਵੀ ਗਾਈਡ ਲਈਨ ਕਰ ਦਿੰਦੇ ਫਿਰ ਤਾਂ ਪਤਾ ਲੱਗ ਜਾਂਦਾ ਹੈਗਾ, ਵੀ ਫੁਲ ਸਟੋਪ ਵਗੈਰਾਗਾ ਸਾਰਾ ਸਿਸਟਮ ਦਾ ਹੈਗਾ, ਹੁਣ ਉਹ ਵਾਲਾ ਉਹਨਾਂ ਨੇ ਦੱਸਿਆ ਨੀ ਹਾਂਜੀ
ਹ
ਹਮ ਹੁਣ ਦੇਖਣਾ ਪਊ ਅੱਗੇ ਅੱਗੇਗਾ ਵਾ ਇੱਕ ਵਾਰੀ ਤਾਂ
ਹਮ ਚ ਅੱਛਾ
ਦੇਖਦੇ ਅੱਗੇ ਕੀ ਬਣਦਾ ਅੱਗੇ ਗ ਚੱਲ ਜਿੰਨਾ ਚਿਰ ਆਪਣੀ ਰਿਕੋਡਿੰਗ ਵਾਲਾ ਕੰਮ ਚੱਲਦਾ ਚਲੋ ਠੀਕ ਆ ਦੀਦੀ ਟਾਈਮ ਹੋ ਗਿਆ
ਹਾਂ ਠੀਕ- ਠੀਕ -ਠੀਕ।
ਹਾਂ ਇੱਕ ਮਿੰਟ ਰੁਕੋ ਠੀਕ ਹੈ
ਠੀਕ